ਹੈਲੋ।
ਹਾਂਜੀ।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
ਕਿੱਦਾਂ ਫੇਰ?
ਹੋਰ ਕਿ ਹਾਲ-ਚਾਲ, ਵਧੀਆ ਤੁਸੀਂ ਸੁਣਾਓ ਜੀ?
ਆਪਣਾ ਵੀ ਬਹੁਤ ਵਧੀਐ।
ਕੀ ਕਰਦੇ ਪਏ ਸੀ?
ਕੁਛ ਨਈਂ ਜੀ।
ਹੋਰ ਘਰ -ਬਾਰ ਕਿੱਦਾਂ ਜੀ, ਸਾਰੇ?
ਘਰ ਚ ਸਾਰੇ ਠੀਕ ਨੇ ਜੀ। ਤੁਸੀਂ ਸੁਨਾਓ ਤਾਡੇ ਘਰ 'ਚ ਕਿਵੇਂ ਨੇ ਸਾਰੇ?
ਮੇਰੇ ਘਰ ਵੀ, ਸਾਰੇ ਠੀਕ ਨੇ, ਹੋਰ ਅੱਜ- ਕੱਲ ਕੀ ਚੱਲਦਾ ਫੇਰ?
ਅੱਜ ਕੱਲ ਕੁਛ ਨੀ, ਬਸ ਚਲੀ ਜਾਣ ਦਿਆ ਵਾ। ਤੁਸੀਂ ਸੁਣਾਓ ਕੋਈ ਨਵੀਂ ਤਾਜੀ।
ਉਹ ਬਸ ਵਧੀਆ, ਬਸ ਹੁਣ ਯਾਤਰਾ ਦੀ ਤਿਆਰੀ ਹੈ ਬਸ ਯਾਤਰਾ ਤੇ ਚੱਲੇ ਆ।
ਅੱਛਾ ਜੀ, ਕਿਹੜੀ ਯਾਤਰਾ ਤੇ।
ਬਸ ਜਿਹੜੀ ਹੁਣ ਯਾਤਰਾ ਸ਼ੁਰੂ ਹੋ ਗਈ ਜੀ ਅਮਰਨਾਥ ਦੀ ਯਾਤਰਾ।
ਅੱਛਾ, ਤੁਸੀਂ ਅਮਰਨਾਥ ਯਾਤਰਾ ਤੇ ਚੱਲੇ ਹੋ।
ਹਾਂਜੀ- ਹਾਂਜੀ। ਅਸੀ ਯਾਰ ਦੋਸਤਾਂ ਨਾਲ ਹੀ ਚਲਾ ਜੀ। ।
ਜਾਣਾ
ਨਹੀਂ ਹਲੇ ਮੇਰਾ ਬੱਚਾ ਛੋਟਾ ਹੈ ਨਾ ਇਸ ਕਰਕੇ ਫਿਰ ਮੈਂ ਆਪਣੇ ਦੋਸਤਾਂ ਨਾਲ ਚੱਲਾ। ਯਾਤਰਾ ਜ਼ਿਆਦਾ ਹੁੰਦੀ ਨਾ ਲੰਬੀ ਹੁੰਦੀ ਹੈ ਤੇ ਟਾਈਮ ਬਹੁਤ ਲੱਗ ਜਾਂਦਾ ਇਸ ਕਰਕੇ।
ਅੱਛਾ, ਅੱਛਾ ਠੀਕ ਹੈ। ਠੀਕ ਹੈ ਵਾਈਫ ਨੂੰ ਨਾਲ ਲੈ ਕੇ ਨੀ ਜਾਣਾ।
ਹਾਂਜੀ।
ਵਾਈਫ ਨੂੰ ਵੀ ਨਾਲ ਲੈ ਕੇ ਨਹੀਂ ਜਾਣਾ।
ਨਹੀਂ ਉਹ ਤੇ ਜਾਊਗੇ। ਇਕੱਠੀ ਜਾਵਾਂਗੇ ਸਾਰੇ, ਮੇਰੇ ਫਰੈਂਡ ਤੇ ਉਹਨਾ ਦੀ ਵਾਈਫ ਤੇ ਮੇਰੀ ਵਾਈਫ ਵੀ ਚੱਲਦੀ ਹੈ।
ਅੱਛਾ, ਅੱਛਾ। ਠੀਕ ਆ, ਕਪਲਸ ਚੱਲੇ ਮਤਲਬ।
ਹਾਂਜੀ, ਹਾਂਜੀ, ਹਾਂਜੀ। ਹੋਰ।
ਠੀਕ ਹੈ ਠੀਕ ਮੈਂ ਵੀ ਸੋਚਦੀ ਪਈਆਂ ਬਣਾਉਦੀ ਆ ਕਿਤੇ ਘੁੰਮਣ ਜਾਣ ਦਾ ਮੈਨੂੰ ਨਾ ਪਾਲਮਪੁਰ ਬੜਾ ਪਸੰਦ ਹੈ।
ਅੱਛਾ, ਅੱਛਾ ਤੁਸੀਂ ਹਿਮਾਚਲ ਜਾਣਾ ਪਾਲਮਪੁਰ ਜਾਣਾ ਹੈ।
ਹਾਂਜੀ।
ਹਾਂ ਮੇਰੇ ਇੱਕ ਫਰੈਂਡ ਹੈਗਾ ਉਹ ਵੀ ਪਾਲਮਪੁਰ ਤੇ ਹੀ ਹੈ। ਹਾਂਜੀ- ਹਾਂਜੀ ਮੌਸਮ ਤੇ ਬੜਾ ਹੀ ਵੈਸੇ ਤਾਂ ਹੋਇਆ ਪਿਆ, ਗਰਮੀ ਬਹੁਤ ਜ਼ਿਆਦਾ ਆਉਦੀ ਹੋਈ ਹੈ ਅੱਜ ਕੱਲ੍ਹ।
ਹਾਂ ਇਸੇ ਲਈ ਮੈਂ ਸੋਚਣ ਦੇਈ ਸੀ ਕਿ ਮੈਂ ਆਪਣੇ ਹਸਬੈਂਡ ਦੇ ਬੱਚਿਆਂ ਦੇ ਨਾਲ ਨਾ ਤੇ ਪਾਲਮਪੁਰ ਘੁੰਮਿਆ ਵਾ ਤੇ ਬੱਚੇ ਨੂੰ ਵੀ ਘੁਮਾ ਦਿਆਂ।
ਚਲੋ ਵਧੀਆ ਜਾ ਆਉਣਾ ਚਾਹੀਦਾ ਕਿਤੇ ਨਾ ਕਿਤੇ ਘੁੰਮ ਕੇ ਆਉਣਾ ਚਾਹੀਦਾ ਵੈਸੇ ਵੀ।
ਹਾਂਜੀ- ਹਾਂਜੀ, ਬਿਲਕੁਲ।
ਹੋਰ ਘਰ ਬਾਹਰ ਕਿੱਦਾਂ ਜੀ ਸਾਰਾ।
ਸਾਰੇ ਸਭ ਠੀਕ ਨੇ, ਤੁਸੀਂ ਸੁਣਾਓ?
ਬਸ ਆਪਣਾ ਵੀ ਵਧੀਆ ਚੱਲੀ ਜਾਂਦਾ ਪਿਆ ਜੇ। ਹੋਰ ਬਸ ਕੰਮ ਕਾਰ ਤਿਆਰੀ ਆ ਉੱਠ ਕੇ ਨਹਾ ਧੋ ਕੇ ਤੇ ਕੰਮ ਤੇ ਚੱਲ ਜਾਣਾ।
ਅੱਛਾ।
ਹਾਂਜੀ।
ਠੀਕ ਆ ਠੀਕ ਆ।
ਹੋਰ ਘਰ ਵਾਲੇ ਕਿੱਦਾਂ ਫਿਰ?
ਹੋਰ ਘਰ ਚ ਸਭ ਠੀਕ ਨੇ। ਬਸ ਤੁੁਣ ਬੇਟੇ ਨੂੰ ਰੈਡੀ ਕਰਨਾ ਸਕੂਲ ਭੇਜਣਾ ਓਦੇ ਨਾਸ਼ਤਾਂ ਵਗੈਰਾ ਬਣਾ ਕੇ ਹੂੰ। ਉਹ ਟਿਫਨ ਰੈਡੀ ਕਰਕੇ ਉਹਨੂੰ ਤਿਆਰ ਕਰਕੇ ਭੇਜਤਾ।
ਠੀਕ ਹੈ ਠੀਕ ਫਿਰ ਹੋਰ ਸ਼ੋਪਿੰਗ ਵਗੈਰਾ ਦਾ ਕੀ ਚੱਲਦਾ, ਯਾਤਰਾ ਕਿੱਥੇ ਕਿੱਥੇ ਕੀਤੀ ਹੈ।
ਉਹਨੇ ਯਾਤਰਾ ਦੀ ਸ਼ੋਪਿੰਗ ਕਰਨ ਜਾਣਾ ਕੱਲ ਥੋੜੇ ਜੇ ਕਪੜੇ ਆਪਣੇ ਵਾਸਤੇ ਲੈਣੇ ਆਂ ਥੋੜੇ ਬੱਚੇ ਵਾਸਤੇ। ਤੇ, ਲੈਣੇ ਆ, ਹਾਂ ਸੰਡੇ ਤੇ ਮੇਰੇ ਹਸਬੈਂਡ ਨੂੰ ਸੰਡੇ ਨੂੰ ਟਾਈਮ ਮਿਲਦੈ ਨਾ।
ਹਾਂ ਸੰਡੇ ਨੂੰ ਜ਼ਿਆਦਾਤਰ ਛੁੱਟੀ ਹੁੰਦੀ ਹੈ, ਫਿਰ ਕੰਮ ਛੱਡ ਕੇ ਬੰਦਾ ਜਾ ਨਹੀ ਸਕਦਾ।
ਹਾਂ ਇਸੇ ਲਈ ਫਿਰ ਉਹ ਕਹਿੰਦੇ ਕਿ, ਨਹੀਂ ਆਪਾਂ ਸੰਡੇ ਨੂੰ ਚੱਲਾਂਗੇ। ਤੇ ਇਕੱਠੇ ਸਾਰੇ, ਸ਼ੋਪਿੰਗ ਕਰ ਲਵਾਂਗੇ।
ਚਲੋ ਹੋਰ ਵਧੀਆ, ਕੱਪੜੇ ਵਗੈਰਾ ਲੈ ਲਵਾਂਗੇ।
ਹਾਂਜੀ-ਹਾਂਜੀ ਥੋੜੇ ਜਿਹੇ ਕੱਪੜੇ ਲੈਣੇ ਆ, ਮੁੰਡੇ ਦੇ ਲੈਣੇ ਆ। ਆਪਣੇ ਲੈਣੇ ਆ, ਆਪਣੇ ਹਸਬੈਂਡ ਦੇ ਵਾਸਤੇ, ਲੈਣੇ ਆ।
ਹਾਂ, ਮੈਂ ਵੀ ਉਹੀ ਸੋਚਦਾ, ਮੈਂ ਵੀ ਥੋੜੇ ਕੱਪੜੇ ਵਗੈਰਾ ਲਿਆਵਾਂ, ਬੂਟ ਵਗੈਰਾ ਲਿਆਵਾਂ, ਯਾਤਰਾ ਵਾਸਤੇ ਥੋੜ੍ਹਾ।
ਹਾਂ ਸ਼ੂਜ ਕੰਫਰਟੇਬਲ ਚਾਹੀਦੇ ਆ, ਕਿਉਂਕਿ ਯਾਤਰਾ ਸ਼ੂਜ ਨਾਲ਼ ਹੀ ਹੋਣੀ ਹੈ। ਸਲੀਪਰ ਨਾਲ ਤਾਂ, ਨਹੀ ਹੁੰਦੇ।
ਸਲੀਪਰ ਨਾਲ ਤਾਂ ਕਿੱਥੇ ਹੋਣੀ ਹੈ, ਸਲੀਪਰ ਨਾਲ,
ਹਾਂ, ਕੁਛ ਬੇਸਿਕ, ਕਿ ਕੁਛ ਬੇਸਿਕ ਚੀਜ਼ਾਂ ਹੁੰਦੀਆਂ ਜਿਹੜੀ ਯਾਤਰਾ ਚ ਚਾਹੀਦੀ ਹੁੰਦੀ ਹੈ, ਅਮਰਨਾਥ ਯਾਤਰਾ ਤਾਂ ਬਹੁਤ ਲੰਬੀ ਹੈ, ਤੇ ਬਹੁਤ ਔਖੀ ਹੈ। ਮੁਸ਼ਕਿਲ ਹੈਗੀ ਹੈ,
ਹਾਂਜੀ, ਓਹੀ ਮੇਰੇ ਫਰੈਂਡ ਨੇ ਦੱਸਿਆ ਸੀ ਗਾ ਕਹਿੰਦੇ ਸ਼ੂਜ ਲੈ ਲਿਓ ਇੱਕ। ਇੱਕ ਰੇਨ ਕੋਟ ਲੈ ਲਿਓ, ਇੱਕ ਅੰਬਰੇਲਾ ਲੈ ਲਿਓ, ਇੱਕ ਟੋਰਚ ਲੈ ਲਿਓ। ਕਾਫ਼ੀ ਚੀਜ਼ਾਂ ਹੈ ਗਿਆ। ਹਾਂਜੀ-ਹਾਂਜੀ, ਉਹ ਇਸੇ ਕਰਕੇ ਕਹਿੰਦੇ ਸੀ ਕਿ? ਮਤਲਬ,
ਕਿਹੜੇ ਵੇਲੇ ਰੇਨਿੰਗ ਸ਼ੁਰੂ ਹੋ ਜੇ, ਸੇਫਟੀ ਚਾਹੀਦੀ ਹੈ ਅਪਣੀ। ਥੋੜੀ ਜਿਹੀ ਮੈਡੀਸਨ ਵੀ ਰੱਖ ਲੈਣਾ ਬੇਸਿਕ ਚੀਜ਼ਾਂ ਦੀਆਂ, ਹੈਡ ਪੇ ਓਦਾਂ। ਸਿਰ ਦਰਦ ਦੀ, ਪੇਨ ਦੀ।
ਹਾਂਜੀ-ਹਾਂਜੀ ਹਾਂਜੀ, ਦਵਾਈਆਂ ਦਾ ਵੀ ਦੱਸਦੇ ਪਏ, ਦਵਾਈਆਂ ਵੀ ਰੱਖ ਲਈਓ।
ਹਾਂ ਥੋੜੀ ਦਵਾਈਆਂ ਵੀ ਰੱਖ ਲੈਣਾ। ਤੇ ਬਾਕੀ ਛੋਟੇ-ਮੋਟੇ ਕੁੱਛ ਖਾਣ-ਪੀਣ ਦੀ ਚੀਜ਼ਾਂ ਵੀ ਰੱਖ ਲੈਣਾ।
ਹਾਂਜੀ-ਹਾਂਜੀ,
ਹਾਂ,
ਔਰ ਸੱਭ ਠੀਕ ਹੈ, ਤੁਹਾਡਾ ਤਾ ਪ੍ਰੋਗਰਾਮ ਕਦੋਂ ਦਾ ਜਾਣਦਾ ਨੈਕਸਟ ਵੀਕ,
ਨੈਕਸਟ ਵੀਕ ਜਾਣਾ ਆਪਾਂ, ਕੱਲ ਆਪਾਂ ਸ਼ੋਪਿੰਗ ਕਰਨੀ ਹੈ। ਫੇਰ ਥੋੜੇ ਜਿਹੇ ਕੰਮ ਹੈ ਗਾ ਵਾ, ਕੰਮ ਫਿਨਿਸ਼ ਕਰਕੇ ਫਿਰ ਆਪਾਂ ਨੈਕਸਟ ਸੈਟਰਡੇ ਚੱਲ ਜਾਣਾ ਆਪਾਂ- ਯਾਤਰਾ ਤੇ,
ਹੁੰ,
ਹੁੰ,
ਤੁਸੀਂ ਤਾ ਚਲੋ, ਤੁਹਾਡੀ ਯਾਤਰਾ ਕਰਨੀ ਹੈ, ਤੁਸੀਂ ਤਾ ਲਾਗੇ ਹੀ ਦੇਣਾ।
ਹਾਂ, ਅਸੀਂ ਤਾਂ ਲਾਗੇ ਹੀ ਜਾਣਾ, ਹਾਂ ਆਪਾਂ ਦੋ ਤਿੰਨ,, ਸਟੇ ਕਰਕੇ।
ਚਲੋ ਨਾਲੇ, ਗਰਮੀਆਂ ਦੀ ਛੁੱਟੀਆਂ ਵੀ ਸੀ ਗੀਆਂ, ਬੱਚਿਆਂ ਦੀ ਉਹਨਾਂ ਨੂੰ ਉਦੋਂ ਹੀ।
ਨਹੀਂ ਮੇਰੇ ਬੱਚਿਆਂ ਨੁੰ ਛੁੱਟੀਆਂ ਹੈਗੀਆਂ। ਨਹੀਂ ਮੇਰੇ ਬੱਚਿਆਂ ਦੀਆਂ ਛੁੱਟਿਆ ਹੈਗੀਆਂ ਵਾ, ਸਕੂਲ ਖੁੱਲਣਗੇ, ਸੋਲਾਂ ਤਰੀਕ ਨੂੰ।
ਲੇਟ ਪਈਆਂ ਹੀ ਨਾ ਇਹਨਾਂ ਨੂੰ, ਹਾਂ, ਮੇਰੇ ਬੱਚਿਆਂ ਨੂੰ ਲੇਟ ਪਈਆਂ ਸੀ। ਪ੍ਰਾਈਵੇਟ ਸਕੂਲ ਹੈ ਨਾ,
ਠੀਕ ਏ।
ਹਾਂਜੀ-ਹਾਂਜੀ। ਹੋਰ ਤੁਹੀਂ ਦੱਸੋ, ਘਰ'ਚ ਥੁਹਾਡੀ ਫੈਮਿਲੀ ਕਿਵੇਂ ਆ?
ਫੈਮਲੀ ਵੀ ਵਧੀਆ ਸਾਰੀ। ਸਾਰੇ ਆਪਣੇ-ਆਪਣੇ ਕੰਮਾਂ'ਚ ਬਿਜੀ ਹੋਏ ਹੋਏ ਆ।
ਅੱਛਾ!
ਹੋਰ, ਹੋਰ, ਤੁਸੀਂ ਦੱਸੋ? ਇਹ ਸੂਟ ਵਗੈਰਾ ਹਾਂਜੀ-ਹਾਂਜੀ। ਹੋਰ, ਸ਼ਰਟ ਵਗੈਰਾ ਲੈਣ ਚਲੇ ਓ?
ਨਹੀਂ ਸੂਟ ਤੇ, ਨਹੀਂ, ਮੈਂ ਯਾਤਰਾ ਤੇ ਮੈਂ ਨਹੀਂ ਸੂਟ ਪਾਉਂਦੀ। ਯਾਤਰਾ'ਚ ਤੇ ਮੈਂ ਫਿਰ ਕੰਫਰਟੇਬਲ ਖੁੱਲੇ, ਜੀਨ ਯਾ ਟੌਪ, ਲੂਜ ਕੱਪੜੇ ਯਾ ਸ਼ੂਜ ਪਾਕੇ ਈ।
ਸੂਟ ਵਗੈਰਾ ਤਾਂ ਮੈਂ, ਕੋਈ ਫੰਕਸ਼ਨ ਹੋਵੇ, ਇਵੈਂਟ ਹੋਵੇ ਫੇਰ ਹੀ ਪਾਂਨੀ ਆ। ਮੇਰੇ ਹਸਬੈਂਡ ਬਹੁਤ ਚੰਗ ਗੇ, ਨੇ ਨਾ ਉਹ ਫੇਰ ਕੱਪੜੇ ਵਾਲੀ ਟੋਕਾ-ਟਕਾਈ ਨੀ ਕਰਦੇ, ਉਹ ਆਪ ਹੀ ਕਹਿੰਦੇ ਨੇ ਸਗੋਂ ਖੁੱਲੇ-ਡੁੱਲੇ ਕੰਫਰਟ ਵਾਲੇ ਕੱਪੜੇ ਕੱਪੜੇ ਪਾਣੇ ਚਾਹੀਦੇ ਆ, ਸਪੈਸ਼ਲੀ ਯਾਤਰਾ ਤੇ।
ਹਾਂ, ਕਿਉਂਕਿ ਯਾਤਰਾ'ਚ ਬੰਦੇ ਨੂੰ ਔਖਾ ਵੀ ਹੋ ਜਾਂਦਾ।
ਹਾਂ, ਫੇਰ ਚੁੰਨੀਆਂ ਸਾਂਬਣੀਆ ਔਖੀਆਂ ਹੋ ਜਾਂਦੀਆਂ, ਬੱਚੇ ਸਾਂਭੋ, ਜਾ ਚੁੰਨੀਆਂ ਸਾਂਭੋ।
ਬਿਲਕੁਲ-ਬਿਲਕੁਲ, ਆਪਣੇ-ਆਪ ਨੂੰ ਵੀ ਸੰਭਾਲਣਾ ਜ਼ਰੂਰੀ ਹੁੰਦਾ, ਯਾਤਰਾ ਤੇ।
ਹਾਂ, ਫਿਰ ਮੇਰੇ ਹਸਬੈਂਡ ਕਹਿੰਦੇ ਤੂੰ ਖੁੱਲੇ-ਖੁੱਲੇ ਕੱਪੜੇ ਪਾਲਾ ਤੇ ਸੂਟ ਰਹਿਣ ਦੇ।
ਅੱਛਾ। ਓਹਦਾਂ ਸੂਟ ਵਗੈਰਾ ਤੁਸੀਂ ਕਿੱਥੋਂ ਲੈਂਦੇ ਓ?
ਸੂਟ, ਇੱਥੇ ਸਾਡੇ ਲਾਗੇ ਹੀ ਦੁਕਾਨ ਹੈਗੀ ਆ ਭਗਵਤੀ ਵੈਡਿੰਗ ਵੌਲ, ਉੱਥੋਂ ਲਿਆਂਨੀ ਆ ਸੂਟ ਬਹੁਤ ਵਧੀਆ ਹੁੰਦੇ ਆ, ਤੇ ਇੱਕ ਪਾਰਟੀ-ਵਿਅਰ ਸੂਟ ਲੈਂਨੀ ਮੋਹਨ ਤੋਂ। ਮੋਹਨ ਮੌਲ ਹੈਗਾ ਵਾ, ਬੜਾ ਵਧੀਆ ਸ਼ੋਅਰੂਮ ਆ ਕਪੜਿਆਂ ਦਾ, ਉੱਥੋਂ ਲੈਕੇ ਆਂਨੀ ਆ।
ਅੱਛਾ। ਮੈਂ ਵੀ ਉਹੀ ਸੋਚਦਾ, ਮੈਂ ਵੀ ਆਪਣੀ ਵਾਈਫ ਨੂੰ ਸੂਟ ਲੈਕੇ ਦੇਣੇ ਨਾ, ਤੇ ਮੈਂ ਕਿਹਾ ਤੁੂੰ ਪੁੱਛ ਲੈਨਾ ਤੁਹਾਨੂੰ ਕਿੱਥੋਂ ਮਿਲਦੇ ਵਧੀਆ ਸੂਟ, ਉੱਥੋਂ ਲੈਲਾਂਗੇ।
ਯਾਤਰੇ ਲਈ ਲੈਣੇ ਆ, ਤੇ ਉਹਨਾਂ ਵਾਸਤੇ ਨਾ ਭਗਵਤੀ ਵੈਡਿੰਗ ਮੋਲ ਤੇ ਲੈਲੋ। ਰੀਜ਼ਨੇਬਲ ਪ੍ਰਾਈਸ ਤੇ ਮਿਲਦੇ ਆ, ਬਹੁਤ ਅੱਛੀ ਕੁਆਲਿਟੀ ਦੇ ਕੱਪੜੇ ਹੈਗੇ ਆ।
ਅੱਛਾ। ਉੱਥੇ ਸੂਟ ਵਗੈਰਾ ਮਿਲਦੇ, ਯਾ ਹੋਰ ਵੀ ਹੋਰ ਵੀ ਮਿਲ
ਨਹੀਂ, ਉੱਥੇ, ਉੱਥੇ ਸੂਟ ਮਿਲਦੇ ਆ।
ਅੱਛਾ, ਮਤਲਬ ਉਹ ਜਿਹੜੇ ਲੇਡੀਜ਼ ਦੇ ਪਜਾਮੇ ਵਗੈਰਾ ਹੁੰਦੇ, ਉਹਨੀ ਮਿਲਦੇ ਉੱਥੇ ਪਜਾਮੇ ਟੀ-ਸ਼ਰਟਾ, ਜੀਨਸ ਵਗੈਰਾ, ਟੌਪ ਵਗੈਰਾ।
ਨਹੀਂ-ਨਹੀਂ, ਨਹੀਂ-ਨਹੀਂ ਜੀ, ਉਹ ਨਹੀਂ ਮਿਲਣੇ ਤੁਹਾਨੂੰ ਹਾਂਜੀ, ਹਾਂਜੀ-ਹਾਂਜੀ।
ਅੱਛਾ। ਉਹ ਫਿਰ, ਕਿੱਥੋਂ ਲੈਂਦੇ ਹੁੰਨੇ?
ਉਹ ਤਾ ਮੇਰੇ ਹਸਬੈਂਡ ਹੀ ਲਿਆਂਦੇ ਹੁੰਦੇ ਆ, ਉਹਨਾਂ ਨੂੰ ਸ਼ੋਪ ਦਾ ਪਤਾ ਹੈ ਤੇ, ਉਹ ਆਪ ਜਾਂਦੇ ਬੱਚਿਆਂ ਦੇ ਕੱਪੜੇ ਲਿਆਣ ਵਾਸਤੇ, ਤੇ ਉਹ ਲਿਆਂਦੇ ਹੁੰਦੇ ਆ।
ਅੱਛਾ, ਉਹਨਾ ਨੁੰ ਹੀ‌ ਪਤਾ ਏ?
ਹਾਂ, ਮੈਂ ਉਹ ਫਿਰ ਮੈਂ, ਉਹਨਾਂ ਦੇ ਨਾਲ ਹੀ ਜਾਨੀ ਆ। ਉਹਵੀ ਘੁਮਾ-ਘੁਮਾਕੇ ਪਤਾ ਨੀ ਕਿੱਥੇ ਲੈ ਜਾਂਦੇ, ਮੈਨੂੰ ਪਤਾ ਨੀ ਲਗਦਾ।
ਬਜ਼ਾਰ ਵਿਚ ਈ ਲੈ ਜਾਂਦੇ ਹੋਨੇ ਫਿਰ, ਜਲੰਧਰ ਤੇ ਤੁਹਾਡੇ ਬਜ਼ਾਰ ਹੀ ਬਹੁਤ ਐ।
ਹਾਂ! ਕੱਪੜਿਆਂ ਦਾ ਬਜ਼ਾਰ ਬਹੁਤ ਹੈ ਇੱਥੇ।
ਹੂੰ, ਕਾਫੀ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਉੱਥੇ।
ਹੂੰ।
ਸੰਡੇ ਨੂੰ ਤਾਂ ਤੁਹਾਡੇ ਇੱਥੇ ਬਾਜ਼ਾਰ ਵੀ ਬਹੁਤ ਲੱਗਦਾ, ਜੋਤੀ ਚੌਂਕ ਵਗੈਰਾ ਵਿੱਚ।
ਹਾਂ, ਉੱਥੇ ਤਾਂ ਬਹੁਤ ਰਸ਼ ਹੁੰਦਾ, ਪਰ ਸੰਡੇ ਨਹੀਂ ਜਾਣਾ ਚਾਹੀਦਾ। ਸੰਡੇ ਰਸ਼ ਬਹੁਤ ਹੁੰਦਾ। ਨਹੀਂ-ਨਹੀਂ ਉਹ ਰੇਣੀਡੇਸ ਚ ਵੀ ਦੁਕਾਨਾਂ ਖੁੱਲ੍ਹੀਆਂ ਹੁੰਦੀਆਂ ਵਾ ਸੰਡੇ ਨੂੰ ਸੇਲ ਲੱਗਦੀ ਹੁੰਦੀ ਏ, ਹਾਂ ਸੰਡੇ ਨੂੰ-
ਤਾਹੀਂ ਤਾਂ ਹੀ ਰਸ਼ ਪੈ ਜਾਂਦਾ ਹੋਣਾ ਉਧਰ
ਹਾਂ। ਮਿਲ ਜਾਂਦੇ ਅੱਛੇ ਕੱਪੜੇ ਵੀ ਮਿਲ ਜਾਂਦੇ ਉੱਥੋਂ ਵੀ
ਅੱਛਾ ਵਧੀਆ ਕੱਪੜੇ ਵੀ ਮਿਲ ਜਾਂਦੇ ਆ ਸੇਲ ਚ ਕਈ ਵਾਰ ਹੁੰਦਾ ਨਾ ਕੱਪੜੇ ਓਦਾਂ ਦੇ ਹੁੰਦੇ ਜਿਹੜੇ ਵਧੀਆ ਨਹੀਂ ਹੁੰਦੇ।
ਹਾਂਜੀ-ਹਾਂਜੀ-ਹਾਂਜੀ ਬਿਲਕੁਲ ਪਰ ਜਿਹੋ ਜਿਹੇ ਪੈਸੇ ਖ਼ਰਚੋ ਉਹੋ ਜਿਹੇ ਕੱਪੜੇ ਵੀ ਮਿਲਦੇ ਆ।
ਹਾਂਜੀ ਇਹ ਵੀ ਸਹੀ ਹੈ ਵੈਸੇ ਜਿੱਨੇ ਕ ਪੈਹੇ ਖਰਚੋਗੇ ਓਦਾਂ ਦੇ ਕੱਪੜੇ ਮਿਲਦੇ ਰਹੂਗੇ।
ਨੀ ਹੁੰਦੀ।
ਅੱਛਾ ਜੀ। ਸੇਲ ਦੇ ਵਿੱਚ ਪੀਸ ਹੀ ਓਦਾਂ ਦੇ ਲਾ ਦੇਂਦੇ ਹੈਣੇ ਨਾ, ਸਸਤੇ ਪੇਸ਼ ਹੋ ਜਾਂਦੇ।
ਬਿਲਕੁੱਲ। ਹਾਂਜੀ-ਹਾਂਜੀ-ਹਾਂਜੀ।
ਚਲੋ ਠੀਕ ਹੈ ਜੀ ਫੇਰ ਜਾ ਕੇ ਦੇਖਦੇ ਆ ਕੀ ਮਿਲਦਾ ਉੱਥੋਂ ਬਾਜ਼ਾਰੋ, ਫਿਰ ਲੈ ਕੇ ਆਣੇ ਹਾਂ।
ਹਾਂ ਤੁਸੀਂ ਅਪਣੇ ਯਾਤਰਾ ਲਈ ਕੱਪੜੇ ਜ਼ਰੂਰ ਲਇਓ ਠੀਕ ਹੈ।
ਚਲੋ ਠੀਕ ਹੈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ।